ਹੈਲੋ ਹੈਲੋ!
ਹੈਲੋ ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਕਾਲ ਜੀ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਕਾਲ ਜੀ।
ਸਤਿ ਸ਼੍ਰੀ ਕਾਲ ਜੀ
ਹੋਰ ਸਭ ਵਧੀਆ
ਹਾਂਜੀ ਤੁਸੀਂ ਸੁਨਾਓ
ਵਧੀਆ ਵਧੀਆ।
ਹੋਰ ਕਿੱਦਾਂ ਦਾ ਮੌਸਮ?
ਮੌਸਮ ਤੇ ਬਸ ਠੰਡਾ ਹੋਇਆ ਪਾਇਆ ਗਰਮੀ ਤਾ ਹੈਗੀ ਆ ਹਾਜੇ ਵੀ ਹਮੱ
ਏਧਰ ਤੇ ਬਾਰਿਸ਼ਾਂ ਹੋ ਰਹੀਆਂ ਨੇ
ਕਿਧਰ ਕਿਹਰੇ ਪਾਸੇ
ਇਹ ਆਪਨੇ ਐਮ ਪੀ ਵਾਲੇ ਪਾਸੇ।
ਅੱਛਾ ਏਦਰ ਪੂਰੀ ਗਰਮੀ ਪਾਈ ਦੀ ਏ
ਏਥੇ ਖੂਬ ਬਾਰਸ਼ਾਂ ਵਗੈਰਾ ਹੋਦੀਆਂ ਨੇ ਵਧੀਆ ਹਾਂਜੀ ਹੋਰ ਸਭ ਵਧੀਆ
ਕੀ ਕਰਦੇ ਹੋ ਤੁਸੀਂ ਹਨ ਪੜਾਈ ਪੜੂਈ ਯਾ ਕੰਮ ਕੁਮ ਕਰਦੇ
ਨਹੀਂ ਨਹੀਂ ਮੈਂ ਜੋਬ ਵਗੈਰਾ ਕਰਨੀ
ਅੱਛਾ ਜੋਬ
ਹਾਂਜੀ
ਅੱਛਾ ਹਾਂ
ਹੋਰ
ਬਸ ਵਧੀਆ
ਅੱਛਾ ਅੱਛਾ
ਹੋਰ ਹੋ ਕੀ ਮੈ ਕਹਿ ਰਹੀ ਸੀ ਕਿ ਕਿਥੇ ਜਾ ਨ ਕੁਛ ਪਲੈਨਿੰਗ ਹੀ ਕਰ ਲੋ
ਪਲੈਨਿੰਗ ਅਗਲੇ ਮੀਹਨੇ ਹੈਗੀ ਸ਼ੈਦ
ਅੱਛਾ ਕਿੱਥੇ
ਦਰਬਾਰ ਸਾਹਿਬ ਜਾਵਾਂ ਅੰਮ੍ਰਿਤਸਰ
ਅੱਛਾ ਅੱਛਾ
ਹਾਂਜੀ
ਹੋਣ ਨਾਲ ਫੈਮਿਲੀ ਵਗੈਰਾ
ਨਹੀਂ ਨਹੀਂ ਭਰਾ ਜਾਏ ਨਾਲ ਬਸ
ਅੱਛਾ ਤੇ ਸੰਗਤ ਇਕੱਠੀ ਕਰ ਲੋ
ਹਾਂਜੀ
ਸੰਗਤ ਇਕੱਠੀ ਕਰ ਲਓ ਮੈਂ ਕਿਹਾ
ਸੰਗਤ ਦੀ ਕੋਈ ਲੋੜ ਹੀ ਨਹੀਂ ਆਇਆ ਦੋ ਜਣੇ ਹੋਣਗੇ ਭਰਾ ਤੇ ਮੈਂ ਬਸ
ਅੱਛਾ ਅੱਛਾ
ਹਾਂਜੀ
ਸਗੋਂ ਸੰਗਤ ਨਾਲ ਜਾਓ ਤੇ ਵਧੀਆ ਰਹਿੰਦਾ ਹੈ
ਇੱਕ ਅਧ ਹੋਰ ਵੇਖ ਲਾਂਗੇ ਬੰਦਾ ਨਾਲ
ਹਾਂਜੀ ਨਹੀਂ ਪੂਰਾ ਗਰੁਪ ਹੋਏ ਨਾ ਤੇ ਫਿਰ ਅੱਛਾ ਅੱਛਾ ਵੀ ਲੱਗਦਾ ਫਿਰ ਜਾ ਨ ਆਨੰਦ ਚ ਜਾ ਜਾਂਦਾ
ਹੂ ਸਹੀ ਗੱਲ ਹੈ
ਹੋਰ
ਬਸ ਵਧੀਆ
ਹਾਂਜੀ
ਹੋਰ ਕੰਮ ਵਗੈਰਾ ਸਭ ਲੱਗੇ ਦੇ
ਹਾਂਜੀ ਹਾਂਜੀ
ਵੈਸੇ ਕੀ ਕਰਦੇ
ਮੈਂ ਸ਼ੋਪ ਤੇ ਕੰਮ ਕਰਨਾ
ਅੱਛਾ
ਹਾਂਜੀ
ਕਿਸ ਚੀਜ਼ ਜੀ
ਕੱਪੜੇ ਦੀ
ਅੱਛਾ
ਹਾਂਜੀ
ਆਪਣੇ ਇੱਧਰ ਹੀ ਆਪਣੇ ਸ਼ਹਿਰ ਹੀ ਅੱਛਾ ਅੱਛਾ ਚਲੋ ਵਧੀਆ
ਹੋਰ ਕੀ ਟਾਈਮ ਪਾਸ ਹੋ ਜਾਂਦਾ ਹੈ
ਹਾਂ ਨਹੀਂ ਵੈਸੇ ਕੰਮ ਵਗੈਰਾ ਤਾਂ ਕਰਨਾ ਹੀ ਚਾਹੀਦਾ ਹਾਂਜੀ ਕੰਮ ਦੇਣਾ ਗੁਜ਼ਾਰਾ ਥੋੜੀ ਹੈ
ਹਾਂਜੀ
ਹੋਰ ਘਰ ਪਰਿਵਾਰ ਸਭ ਵਧੀਆ
ਹਾਂਜੀ ਸਭ ਵਧੀਆ
ਅੱਛਾ ਹੋਰ ਦੱਸੋ
ਬਸ
ਵਧੀਆ ਸਭ ਹੈਲੋ
ਹਾਂਜੀ ਹਾਂਜੀ
ਹਾਂਜੀ ਹਾਂਜੀ ਮੈਂ ਕਿਹਾ ਦੱਸੋ ਤੁਸੀਂ ਹੋਰ
ਇੱਕ ਮਿੰਟ ਹੈਲੋ
ਹਾਂਜੀ
ਹਾਂਜੀ ਮੈਂ ਕਹਿ ਰਿਹਾ ਸੀ ਬੀ ਬਈ ਕੀ ਕਹੇ ਆ ਪਸੰਦ ਕੀ ਹੈ ਤੁਹਾਨੂੰ
ਆਪਾਂ ਤੇ ਸਭ ਕੁਛ ਪਸੰਦ ਹਾਂਜੀ ਇਹੋ ਜਿਹੀ ਕੋਈ ਉਹ ਨਹੀਂ ਹੈਗੀ ਚੋਇਸ
ਅੱਛਾ
ਹਮ ਪਰਦੇ ਦੇੀ ਜ਼ਿਆਦਾਤਰ ਤਾਂ ਮੈਨੂੰ ਮੋਸਟਲੀ ਘਰ ਦਾ ਈ ਪਸੰਦ ਹੈ ਹਾਂਜੀ ਬਾਹਰ ਦਾ ਮੈਂ ਅਵੋਇਡ ਕਰੀ ਆ
ਬਾਹਰ ਦਾ ਤੇ ਮੈਂ ਵੀ ਨਹੀਂ ਖਾਂਦਾ ਕੁਛ ਵੀ
ਹਾਂਜੀ
ਪੱਚਦਾ ਨੀ ਹੈ ਨਾ ਮਤਲਬ ਕਿ ਤਬੀਅਤ ਖਰਾਬ ਰਹਿੰਦੀ ਸੀ ਤਾਂ ਕਰਕੇ
ਹਾਂ ਉਹ ਵੀ ਤੇ ਸਾਰੀ ਗੱਲ ਹੋਰ
ਇਹ ਪਿੱਛੋਂ ਆਵਾਜ਼ ਕਿਹਦੀ ਆ ਰਹੀ ਹੈ।
ਉਹ ਇਹ ਮੈਂ ਆਪ ਪੈਕਿੰਗ ਵਗੈਰਾ ਕਰਦੇ ਸੀ ਹਾਂਜੀ
ਕਿਸ ਚੀਜ਼ ਦੀ ਪੈਕਿੰਗ
ਉਹ ਪੋਲੀਥੀਨਸ ਵਗੈਰਾ ਨੇ ਉਹ ਆਪਣੇ ਕੱਪੜੇ ਪੈਕ ਕਰ ਰਹੀ ਸੀ ਘੁੰਮਣ ਫਿਰਨ ਆਏ ਦੀ ਸੀ ਘੁੰਮ ਲਿਆ ਬਥੇਰਾ ਹੋਣਾ ਚਲੀਏ ਘਰ ਨੂੰ
ਅੱਛਾ ਘੁੰਮਣ ਆਏ ਸੀ ਤੁਸੀਂ ਉਥੇ
ਹਾਂਜੀ ਹਾਂਜੀ
ਅੱਛਾ ਚਲੋ ਵਧੀਆ ਘੁੰਮਣਾ ਵੀ ਜ਼ਰੂਰੀ ਆ
ਹਾਂਜੀ ਹਾਂਜੀ ਹੋਰ ਜਾਣਾ ਕਿੱਥੇ ਬੰਦੇ
ਹਮ
ਹੋਰ ਤੁਸੀਂ ਦੱਸੋ
ਬਸ ਵਧੀਆ
ਅੱਛਾ ਜੀ ਮਾਰੋ ਕਦੀ ਗੇੜਾ
ਕਿੱਦਾਂ ਦੇ ਕਿਹੜੇ ਪਾਸੇ
ਇਹ ਐਮ ਪੀ ਵਾਲੇ ਪਾਸੇ
ਐਮ ਪੀ ਵਾਲੇ ਪਾਸੇ ਕੋਈ ਰਿਸ਼ਤੇਦਾਰ ਹੀ ਨਹੀਂ ਰਹਿੰਦਾ
ਅੱਛਾ
ਹਮ।
ਉਹਦੇ ਰਿਸ਼ਤੇਦਾਰ ਬਣਾਓਗੇ ਤੇ ਬਣ ਜਾਂਦੇ ਨੇ।
ਆ ਸਹੀ ਗੱਲ ਏ।
ਹਾਂਜੀ।
ਬਣਾਵਾਂਗੇ ਤਾ ਬਣ ਈ ਜਾਏੇਂਗੇ, ਰਿਸ਼-ਰਿਸ਼ਤੇਦਾਰ।
ਹਮ ਵੈਸੇ ਕੋਈ ਕਿੱਥੇ ਰੈਂਦਾ ਨੀ ਹੈਗਾ, ਦੇਖੋ ਹਰ ਕਿਸੇ ਕਿ ਕੋਈ ਘੁੰਮਣ ਫਿਰਨ ਹੀ ਬੰਦਾ ਚੱਲ ਦਿੰਦਾ
ਹਮ
ਏਦਾਂ ਦੀ ਤਾਂ ਕੋਈ ਉਹ ਨ ਗੱਲ ਹੀ ਨਹੀਂ ਹੈ
ਹਾਂਜੀ
ਉਹ ਤੁਸੀਂ ਬਣਾਓ ਘੁੰਮਣ ਦਾ ਤੇ ਇੱਧਰ ਹੀ ਆ ਜਾਓ
ਐਮ ਪੀ ਕਿਹੜੇ ਪਾਸੇ
ਉਜੈਨ ਉਜੈਨ
ਹੈਂ
ਓਜੈਨ
ਉਜੈਨ
ਹਾਂਜੀ
ਉਜੈਨ ਤਾਂ ਰਹਿੰਦੇ ਨੇ ਰਿਸ਼ਤੇਦਾਰ ਮੇਰੇ
ਅੱਛਾ।
ਹਮ।
ਠੀਕ ਐ ਫੇਰ, ਜੇ ਕੈਂਦੇ ਨੇ ਤੇ ਕੀ ਦਿੱਕਤ ਐ, ਆ ਜਾਓ।
ਪਾ ਦੇ ਮਤਲਬ ਕਿ ਮੇਰੇ ਪਾਪਾ ਦੇ ਰਿਸ਼ਤੇਦਾਰ ਰੈਂਦੇ ਨੇ।
ਅੱਛਾ ਅੱਛਾ।
ਹਮ।
ਫਿਰ ਤੇ ਵਧੀਆ ਗੱਲ ਐ।
ਇੱਕ ਵਾਰੀ ਆਇਆ ਸੀ ਮੈਂ ਓਦੇ, ਦੋ ਹਜਾ਼ਰ ਸਤਰਾਂ ਚ ਆਇਆ ਸੀ।
ਅੱਛਾ ਜੀ।
ਹਮ। ਉਸ ਤੋਂ ਬਾਦ ਚੱਕਰ ਨੀ ਲੱਗਿਆ।
ਹਮ ਹਮ, ਦੋ ਹਜ਼ਾਰ ਸਤਰਾਂ ਇਚ ਆਏ ਸੀ। ਹੁਣ ਤਾ ਬਹੁਤ ਅੱਛਾ ਹੋ ਗਿਆ।
ਹਮ, ਮਹਾਂ ਕਾਲ ਦਾ ਮੰਦਰ ਵੀ ਤੇ ਵਧੀਆ ਬਣ ਗਿਆ।
ਹਮ ਹਮ, ਬਹੁਤ ਵਧੀਆ।
ਹਮ ਓਦੇ ਵੇਖਣ ਲੈਕ ਬਹੁਤ ਚੀਜ਼ਾਂ ਆਈਆਂ ਨੇ।
ਹਾ ਬਹੁਤ ਬਹੁਤ ਬੜਾ ਕੁਛ ਐ।
ਹਮ। ਇੰਨੇ ਵਧੀਆ ਵਧੀਆ ਮੰਦਿਰ ਹੈਗੇ ਨੇ, ਸ਼ੀਤਲਾ ਨਦੀ ਹੈਗੀ ਐ।
ਹਾਂਜੀ।
ਉੱਥੇ ਰਾਤ ਨੂੰ ਵੀ, ਉੱਥੇ ਰਾਤ ਨੂੰ ਵੀ ਐਵੇਂ ਲੱਗਦਾ ਜਿਵੇਂ ਦਿਨ ਇਚ ਘੁੰਮਦੇ ਪਏ ਆਂ।
ਆਪਾਂ ਆਪ ਇੱਥੇ ਬਾਰਾਂ ਬਾਰਾਂ ਵਜੇ ਘੁੰਮਣ ਜਾਂਨੇ ਆਂ।
ਯਾਰ ਓਸ ਸਾਈਡ ਵਰਗਾ ਮਹੌਲ ਨੀ ਹੈਗਾ ਨਾ ਇਹ।
ਹਾਂਜੀ, ਹਮ।
ਇੱਧਰ ਦਾ, ਇੱਧਰ ਦਾ ਅੱਛਾ ਮਹੌਲ ਐ। ਵਧੀਆ ਘੁੰਮੋ ਫਿਰੋ, ਸਭ ਵਧੀਆ। ਹੋਰ ਕੀ, ਉੱਧਰ ਤਾਂ
ਹਾਂਜੀ?
ਤੁਆਡੇ ਇੱਧਰ ਦਾ ਮਹੌਲ ਥੋੜ੍ਹਾ ਅਜੀਬ ਹੈਗਾ, ਕਿ ਰਾਤੀ ਬਾਰ ਨੀ ਨਿਕਲਣਾ। ਏ ਇਹ ਨੀ ਕਰਨਾ, ਉਹ ਨੀ ਕਰਨਾ।
ਅੱਛਾ।
ਹਮ, ਜਿੱਧਰ ਤੁਸੀਂ ਰੈਂਦੇ ਓ।
ਅੱਛਾ ਹਾਂਜੀ।
ਉੱਧਰ ਵੈਸੇ ਜ਼ਿਆਦਾਤਰ ਤੇ, ਮਤਲਬ ਕਿ ਛੇਤੀ ਰਾਤ ਪੈ ਜਾਂਦੀ, ਲੋਕਾਂ ਲਈ। ਅੱਠ ਵਜੇ ਬਾਅਦ ਐਵੇਂ ਲੱਗਦਾ ਐ, ਰਾਤੀ ਬਾਰਾਂ ਵੱਜ ਗਏ ਏ।
ਹਾਂ ਹਾਂ।
ਹਾਂ ਸ਼ਹਿਰ ਸ਼ਹਿਰ ਦਾ ਬਹੁਤ ਫ਼ਰਕ ਪੈਂਦਾ ਹੈ।
ਹਾਂਜੀ।
ਹਾਂਜੀ।
ਓਹ ਤੇ ਕੋਈ ਨੀ ਤੁਸੀਂ
ਸ਼ਹਿਰ ਦੇ ਸਾਬ ਨਾਲ ਨਾ, ਬੰਦਿਆਂ ਇਚ ਵੀ ਫ਼ਰਕ ਪੈਂਦਾ ਫਿਰ।
ਉਹ ਤੇ ਹੈ ਈ। ਸਹੀ ਗੱਲ ਏ।
ਹਮ। ਅ।
ਉਹ ਤੇ ਦੇਖੋ। ਜਿੱਧਰ ਦਾ ਮਾਹੌਲ ਹੈ। ਉੱਧਰ ਦੇ ਹੀ ਬੰਦੇ।
ਹਾਂਜੀ।
ਮਾਹੌਲ ਦੇ ਅਕੋਰਡਿੰਗ ਹੀ ਨੇ ਸਭ।
ਹਾਂਜੀ।
ਮੈਂ ਕਿਹਾ ਸਭ ਮਾਹੌਲ ਦੇ ਅਕੋਰਡਿੰਗ ਹੀ ਬੰਦੇ ਨੇ।
ਹਾਂਜੀ।
ਜਿੱਦਾਂ ਦੇ ਲੋਕ ਉਦਾਂ ਦਾ ਸ਼ਹਿਰ।
ਹੂੰ।
ਉਹ ਤੇ ਵੈਸੇ ਸਾਡੇ ਇੱਧਰ ਤੇ ਅੱਛਾ ਅੱਛੇ ਸਭ ਦਾ ਨੇਚਰ। ਇਧਰ ਬਾਈ ਸਭ ਵਧੀਆ ਲੋਕ ਨੇ ਇੱਧਰ ਦੇ।
ਹਾਂਜੀ।
ਜੇ ਤੁਹਾਡੇ ਆਪਣੇ। ਜਿਹਦੇ ਨੇ ਰਿਸ਼ਤੇਦਾਰ ਰਹਿੰਦੇ ਨੇ ਫਿਰ ਵੀ ਉਹ ਕਰਦੇ ਆਜਾ ਨਹੀਂ ਵਾਪਸ।
ਹੂੰ।
ਰਿਸ਼ਤੇਦਾਰ।
ਸਹੀ ਗੱਲ ਹੈ। ਨਹੀਂ ਨਹੀਂ ਮਨਾ ਤੇ ਨਹੀਂ ਕਰਦੇ ਪਰ ਵੈਸੇ ਵੀ ਨਾ। ਉਹ ਆਪਣਾ ਮਨ ਨੀ ਕਰਦਾ ਜਾਣ ਤੇ।
ਨਹੀਂ ਬਾਕੀ।
ਹਾਂਜੀ ਹੈਗੀ ਜੀ।
ਹੈਲੋ ਹੈਲੋ।
ਹੈਲੋ ਹਾਂਜੀ।
ਤੁਸੀਂ ਬਾਹਰ ਨਿਕਲੋਗੇ ਸੋ ਲੋਕਾਂ ਨਾਲ ਜਾਣ ਪਹਿਚਾਣ ਮਿਲਦੀ ਹੈ।
ਹਾਂਜੀ।
ਉਹੀ ਤੇ ਜਦੋਂ ਘਰੋਂ ਬਾਹਰ ਹੀ ਨਹੀਂ ਨਿਕਲਣਾ। ਫਿਰ ਕੀ ਮਤਲਬ ਹੈਗਾ।
ਸਹੀ ਗੱਲ ਹੈ।
ਹਾਂਜੀ।
ਹੂੰ। ਬੰਦੇ ਕੋਲ ਬੰਦਾ ਘੁੰਮਣ ਜਾਵੇ ਅੱਛਾ। ਕੋਈ ਨੀ ਆਵਾਂਗੇ।
ਹਾਂਜੀ ਚਲੋ ਫਿਰ ਠੀਕ ਹੈ ਜੀ ਹੈ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਠੀਕ ਹੈ।